ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਕਿੱਦਾਂ ਜੀ
ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਹੈ ਠੀਕ ਹੋ ਜੀ।
ਹਾਂਜੀ ਹਾਂਜੀ ਬਹੁਤ ਵਧੀਆ ਜੀ।
ਮੈਂ ਕਿਹਾ ਬੀਜ਼ੀ ਚੱਲ ਰਹੇ ਸੀ ਬੜੇ ਚਿਰ ਬਾਅਦ ਤੁਹਾਨੂੰ ਫੋਨ ਲੱਗਾ ਅੱਜ ਕਿ ਨੀ।
ਹਾਂਜੀ ਹਾਂਜੀ, ਮੈਂ ਵੀ ਇਹੀ ਸੋਚ ਰਹੀ ਸੀ ਤਾਂ ਹੀ ਮੈਂ ਤੁਹਾਨੂੰ ਪਹਿਲਾਂ ਮੈਸੇਜ ਕੀਤਾ। ਤੇ ਮੈਨੂੰ ਨਾ ਜਿੱਦਾਂ ਤੁਸੀਂ ਤੁਹਾਡੇ ਇੱਧਰ ਸ਼ੋਪਸ ਆਉਣੀਆਂ। ਤੇ ਤੁਸੀਂ ਆਫਫਲਾਈਨ ਸ਼ੋਪ ਕਰਦੇ ਹੋ ਜਾਂ ਔਨਲਾਈਨ ਵੀ ਕੱਲ ਕਿਹੜੀ ਵਧੀਆ ਐ ਮਤਲਬ ਕਿ ਔਨਲਾਈਨ ਜਾਂ ਔਫਲਾਈਨ
ਦੇਖੋ ਜੀ ਔਨਲਾਈਨ ਸ਼ੋਪਿੰਗ ਦਾ ਵੀ ਵਧੀਆ ਵਾ ਐਸੀ ਗੱਲ ਨਹੀਂ ਕਿਉਂਕਿ ਔਨਲਾਈਨ ਸ਼ੋਪਿੰਗ ਵਿੱਚ ਤੁਹਾਨੂੰ ਪ੍ਰੋਡਕਟ ਸਸਤੇ ਵੀ ਮਿਲ ਜਾਂਦੇ ਨੇ। ਤੇ ਰਿਸਨ ਆਪਣਾ ਤੇ ਕੋਈ ਦਿੱਕਤ ਆਉਂਦੀ ਹੈ ਤੁਹਾਡੇ ਵਾਪਸੀ ਦਾ ਵੀ ਆਪਓਸ਼ਨ ਹੁੰਦਾ ਵਾ।
ਹਾਂਜੀ ਹਾਂਜੀ
ਕਿਉਂਕਿ ਤੁਸੀਂ ਕਈ ਵਾਰੀ ਦੇਖੋਗੇ ਨਾ ਜਦੋਂ ਅਸੀਂ ਕੋਈ ਚੀਜ਼ ਖਰੀਦਦੇ ਹਾਂ ਨਾ ਕਿਸੇ ਦੁਕਾਨਦਾਰ ਕੋਲ। ਜੀ ਕਹਿ ਸਕ ਸਾਈਜ਼। ਕੋਈ ਪ੍ਰੋਬਲਮ ਆਉਂਦੀ ਹੈ ਸਮਝ ਲਓ ਅਸੀਂ ਆਪਣੀ ਕੋਈ ਭੈਣ ਅਸੀਂ ਕੋਈ ਲੈ ਗਏ ਆ ਕੋਈ ਸੂਟ ਲੈ ਗਏ ਕੋਈ ਜੀਨ ਟੋਪ ਲੈ ਗਏ ਠੀਕ ਹੈ ਜੀ ਜੇ ਅਗਰ ਉਹਨਾਂ ਨੂੰ ਅਗਰ ਸਾਈਜ਼ ਅਗਰ ਨਹੀਂ ਸਹੀ ਆਉਂਦਾ ਅਸੀਂ ਕਹਿੰਦੇ ਭਾਜੀ ਚੇਂਜ ਕਰਦੋ ਸਾਈਜ਼ ਸਹੀ ਨਹੀਂ ਆਇਆ। ਉਹਨਾਂ ਨੇ ਤੇ ਪਹਿਲਾਂ ਮੂੰਹ ਕੰਨ ਮਨਾਣੇਿਆਂ ਨੇ ਕਹਿਣਾ ਭਾੀ ਸਵੇਰ ਦਾ ਟਾਈਮ ਹੈ ਤੁਹਾਨੂੰ ਪਤਾ ਨੀ ਬੋਨੀ ਦਾ ਟਾਈਮ ਹੈ। ਂ ਦੁਪਹਿਰ ਤੋਂ ਬਾਅਦ ਆਏ ਹੋ। ਜ ਬੰਦਾ ਦੁਪਹਿਰ ਦੇ ਬਾਅਦ ਜਾਂਦਾ ਤਿੰਨ ਵਜੇ ਤੋਂ ਬਾਅਦ ਉਹਦੋਂ ਉਹ ਦੀ ਗਾਕੀ ਦਾ ਟਾਈਮ ਸ਼ੁਰੂ ਹੋ ਜਾਂਦਾ ਵਾ।
ਬਿਲਕੁਲ ਸਹੀ ਜੀ ਬਿਲਕੁਲ ਸਹੀ ਹਾਂਜੀ ਮੇਰੇ ਨਾਲ ਵੀ ਐਵੇਂ ਹੋਇਆ ਹੋਇਆ ਹਮ।
ਸ਼ੁਰੂ ਹੋ ਗਿਆ ਫੇਰ ਉਹਨਾਂ ਨੇ ਕਿਹਾ ਭਾਜੀ ਗਾਹਕ ਵੇਟ ਕਰ ਲਓ ਪਹਿਲਾਂ ਫੇਿਰ ਇੰਤਜ਼ਾਰ ਕਰੋ ਜਦੋਂ ਉਹਨਾਂ ਨੇ ਤੁਸੀਂ। ਕੋ ਇਹ ਚੀਜ਼ ਦੇਖਿਓ ਜਦੋਂ ਵਾਪਸੀ ਕਰਨ ਆਉਂਦੇ ਨੇ ਨਾ ਬੰਦਾ ਜਦੋਂ ਲੈਣ ਜਾਂਦਾ। ਉਹ ਹੋਰ ਮੂਡ ਹੁੰਦਾ ਜ ਦਿਖਾਂਦਾ ਵਾਪਸੀ ਵੇਲੇ ਉਹ ਚੀਜ਼ ਹੋਰ ਤਰੀਕੇ ਨਾਲ ਦਿਖਾਦਾ ਹੈ। ਤੇ ਸਾਨੂੰ ਆਪਣੇ ਪੈਸੇ ਪੂਰੇ ਕਰਨ ਪਿੱਛੇ ਚੀਜ਼ ਲੈਣੀ ਪੈਂਦੀ ਹੈ।
ਲੈਣੀ ਪੈਂਦੀ ਹੈ ਹਾਂਜੀ ਤੇ ਜਿੱਦਾਂ ਵੀ ਹੁਣ ਹਾਂਜੀ ਹਾਂਜੀ।
ਦੱਸੋ?
ਔਨਲਾਈਨ ਅਗਰ ਅਸੀਂ ਸ਼ੋਪਿੰਗ ਕਰ ਰਹੇ ਹਾਂ ਤੇ ਜਿਵੇਂ ਹੁਣ ਕੋਈ ਚੀਜ਼ ਅਸੀਂ ਲੈ ਕੇ ਆ ਰਹੇ ਹਾਂ ਜਿਵੇਂ ਮੈਂ ਹੁਣ ਨਾ ਹੂੰ,। ਸੂਟ ਮੰਗਵਾਇਆ ਸੀ ਮੈਨੂੰ ਬੜਾ ਪਸੰਦ ਆਇਆ।
ਹਾਂਜੀ ਹਾਂਜੀ,
ਤੇ ਮੈਂ ਆਪਣਾ ਸਾਈਜ਼ ਵਗੈਰਾ ਕਲਰ ਵਗੈਰਾ ਸਭ ਕੁਛ ਮੈਨਸ਼ਨ ਕੀਤਾ ਸੀ ਉਹਦੇ ਵਿੱਚ ਤੇ ਬਟ ਮੈਨੂੰ ਉਹ ਚੀਜ਼ ਮਿਲੀ ਨੀ ਜਦ ਮੇਰੇ ਕੋਲ ਉਹ ਚੀਜ਼ ਆਈ ਨਾ ਮ ਪਹਿਲੇ ਤੇ ਮਟੀਰੀਅਲ ਬਿਲਕੁਲ।
ਕੱਪੜਾ ਹਲਕਾ ਹੁੰਦਾ ਜੀ ਹਾਂਜੀ।
ਹਾਂਜੀ ਤੇ ਦੂਸਰੀ ਚੀਜ਼ ਮੇਰਾ ਜਿਹੜਾ ਸਜ਼ ਸੀ ਉਸ ਤੋਂ ਅ ਦੋ ਨੰਬਰ ਛੋਟਾ ਸੀ ਦੋ ਤਿੰਨ ਨੰਬਰ ਛੋਟਾ ਸਾਈਜ਼ ਮੈਨੂੰ ਆਇਆ। ਤੇ ਕਲਰ ਤੇ ਸੇਮ ਆਇਆ ਸੀ ਜੋ ਚੀਜ਼ ਮੈਂ ਮੰਗਈ ਸੀ। ਹੁਣ ਦੇਖੋ ਹੁਣ ਜੇ ਮੈਂ ਹੁ ਔਨਲਾਈ ਮੰਗਵਾਾਈ ਬਹੁਤ ਵਧੀਆ ਮਤਲਬ ਕਿ ਮੈਨੂੰ ਬੱਸ ਪਸੰਦਇਆ ਮੈਂ ਮੰਗਾਈ ਕਰਨਾ।
ਮ ਮੰਗਾਇਆ ਸੀ ਔਨਲਾਈਨ ਚ।
ਸੂਟ ਸੀਮ ਜੀ
ਸੂਟ ਦੇ ਐਕਚੁਅਲ ਏਦਾਂ ਸਾਈਜ਼ ਹੁੰਦਾ ਕਿ ਸਟੈਂਡਰਡ ਸਾਈਜ਼ ਹੀ ਆਉਂਦੇ ਜੀ। ਜਾਂ ਔਨਲਾਈਨ ਅਸੀਂ ਸ਼ੋਪਿੰਗ ਕਰਦੇ ਹਾਂ, ਤੇ ਰੇਡੀਮੇਡ ਵਿੱਚ ਸੂਟਾਂ ਦੇ ਵਿੱਚ ਰੇਡੀਮੇਡ ਦੇ ਵਿੱਚ ਸਟੈਂਡਰਡ ਸਾਈਜ਼ ਆਏਗਾ। ਆਈ ਸਾਈਜ ਆਦਾ ਸੋਨੂੰ ਫੋਰਟੀ ਸਾਈਜ਼ ਆਏਗਾ, ਠੀਕ ਹੈ ਕਈਆਂ ਕਈਆਂ ਨੂੰ ਬਿਆਲੀ ਜਾਂਦਾ ਹੈ ਕਈ ਨੂੰ ਚੁਤਾਲੀ ਆਦਾ ਹੈ, ਠੀਕ ਹੈ ਜੀ ਹਾਂ। ਜੇਵੇ ਕਈ ਅਠੱਤੀ ਵੀ ਆਦਾ ਉਹੀ ਅਗਰ ਛੋਟਾ ਹੈਗਾ, ਅੰਦਰ ਮਾਰਜਨ ਹੁੰਦੇ ਉਹਨਾਂ ਚ ਉਹਨੂੰ ਵੱਡਾ ਕਰਾਉਣਾ ਪੈਂਦਾ ਵਾ
ਨਹੀਂ ਮਾਰਜਨ ਹੈ ਹੀ ਨਹੀਂ ਸੀ ਉਹਦੇ ਵਿੱਚ ਨਾ
ਉਹ ਫਿਰ ਐਕਚੁਅਲ ਨਾ ਜਿਹੜੇ ਔਨਲਾਈਨ ਵੇਚਦੇ ਨੇ ਨਾ। ਉਹ ਸੂਰਤ ਦੀ ਚੀਜ਼ਾਂ ਵੇਚ ਦਿੰਦੇ ਨੇ ਹਾਂਜੀ। ਹਾਂਜੀ ਉਹ ਸੂਰਤ ਸਸਤਾ ਵੀ ਹੁੰਦਾ ਹੈ, ਤੇ ਅਗਲੇ ਫਿਰ ਜਿੰਨੇ ਕੁ ਪੈਸੇ ਚ ਉਹੀ ਚੀਜ਼ਾਂ ਦੇਣਗੇ। ਹੁ ਤੁਸੀਂੱਸੀ ਔਨਲਾਨ ਸ਼ੋਪ ਪ ਕਰਦੇ ਹੋ ਅੱਛੇ ਬ੍ਰੈਂਡ ਤੋਂ, ਲੇਕਿਨ ਮੈਂ ਬੂਟ ਵਗੈਰਾ ਮੰਗਉਂਦਾ ਵਾਂ। ਠੀਕ ਹੈ ਜੀ, ਰੈਅਟੈਲ ਤੇ ਮੰਗਾਈ ਦੇ ਜੋ ਅਸੀਂ ਮਾਰਕੀਟ ਦੇਖੀ ਤਾਂ ਉਹੀ ਉੱਥੇ। ਉਹੀ ਉੱਥੇ ਮਿਲ ਜਾਂਦੇ ਨੇ ਉਹਨਾਂ ਪਲੇਟਫਾਰਮ ਤੇ
ਹੁਣ ਇਹ ਤੁਸੀਂ ਹਾਂਜੀ ਹੁਣ ਐ ਤੁਸੀਂ ਜਿੱਦਾਂ ਗੱਲ ਕੀਤੀ ਬ੍ਰਾਂਡ ਦੀ, ਤੇ ਹੁਣ ਜਿਵੇਂ ਮੈਂ ਅਗਰ ਨਾਇਕਾ ਤੋਂ ਮੰਗਵਾ ਜਿਵੇਂ ਮੈਂ ਜਿਆਦਾ ਬਿਊਟੀ ਪ੍ਰੋਡਕਟ ਹੀ ਮੰਗਦੀ ਹਾਂ।
ਹਾਂਜੀ-ਹਾਂਜੀ,
ਨਾਇਕਾ ਹੋ ਗਿਆ, ਮਿੰਤਰਾ ਹੋ ਗਿਆ, ਤੇ ਇਹ ਸਭ ਇਹ ਸ ਮੈਨੂੰ ਅੱਛੇ ਲਗੇ ਟਰਸਟਡ ਐਪ ਸੀ ਮਤਲਬ, ਇਹਦੇ ਤੋਂ ਨਾ ਮੈਨੂੰ ਚੀਜ਼ ਜੋ ਮੈਂ ਮੰਗਾਈ। ਓਹੀ ਚੀਜ਼ ਆਈ ਮੇਰੇ ਕੋਲ ਸੇਮ
ਸਈ ਗੱਲ ਹੈ ਦੇਖੋ ਜੀ, ਔਨਲਾਈਨ ਕਈ ਚੀਜ਼ ਆ ਵਧੀਆ ਵੀ ਹੈਗੀਆਂ ਨੇ। ਕ ਕਈ ਤੇ ਔਨਲਾਈਨ ਚੀਜ਼ ਹੁਣ ਔਨਲਾਈਨ ਪਤਾ ਕੀ ਔਨਲਾਈਨ ਯੂ ਪਤਾ ਜਿਹੜੇ ਆਪਾਂ ਐਪ ਤੇ ਮੰਗਉਂਦੇ ਆ ਨਾ। ਉਹ ਕੱਲ ਫਲਿੱਪਕਾਰਟ ਵਾਲੇ ਥੋੜੀ ਦਿੰਦੇ, ਨੇ ਅੱਜ-ਕੱਲ੍ਹ ਲੋਕਾਂ ਨੇ ਕੀ ਕੀਤਾ। ਵਾ ਸੇਲਰ ਮਲੇ ਪਏ ਨੇ ਵਿੱਚ ਫਲਿੱਪਕਾਰਟ ਵਿੱਚ ਮੈਂਬਰਸ਼ਿਪ ਦਿੱਤੀ ਹੋਈ ਹੈ, ਉਹਨਾਂ ਨੂੰ ਪੈਸੇ ਦਿੰਦੇ ਨੇ। ਤੁਸੀਂ ਹੁਣ ਘਰੇ ਬੈਠੇ ਹੋ, ਤੁਸੀਂ ਆਪਣਾ ਤੁਸੀਂ ਆਪਣਾ ਪ੍ਰੋਡਕਟ ਪਾ ਰਹੇ ਹੋ। ਅਸੀਂ ਇਨੇ ਦਾ ਸੇਲ ਆਓਟ ਕਰਨਾ ਤੁਸੀਂ ਫੋਟੋ ਪਾ ਦੇਣਾ ਤੁਸੀ ਸਾਈਜ ਮੇਨਸਨ ਕਰ ਦੇਣਾ ਹੈਗੇ ਨੇ। ਠੀਕ ਹੈ ਜੀ, ਉਹ ਤੁਹਾਨੂੰ ਫਲਿੱਪਕਾਰਟ ਔਡਰ ਆਈ ਜਾਣਾ ਠੀਕ ਹੈ ਜੀ। ਉਹ ਤੁਸੀਂ ਅੱਗੇ ਤੁਹਾਨੂੰ ਪੇਮੈਂਟ ਆ ਜਾਣੀ ਤੁਸੀਂ ਫਲਿੱਪਕਾਰਟ ਤੋਂ ਮੀਸ਼ਨ ਦੇਣੀ ਬਾਕੀ ਤੁਹਾਡੇ ਆਪਣੇ ਪੈਸੇ ਆਗੇ ਜੀ। ਏਦਾਂ ਹੁੰਦਾ ਜੀ, ਹਾਂਜੀ-ਹਾਂਜੀ। ਔਨਲਾਈਨ ਚ ਐਦਾ ਮੀਸ਼ੋ ਚ ਹੈਗਾ, ਮੀਸ਼ੋ-ਮੀਸ਼ੋ ਵਾਲਿਆਂ ਆਪਣਾ ਹੀ ਸਾਰਾ ਕੀਤਾ ਹੋਇਆ ਵਾ, ਮਿੰਤਰਾਲੇ ਨੇ ਆਪਣਾ ਹੀ ਸਾਰਾ ਕੀਤਾ। ਤਾ ਏ।
ਹਾਂ ਇਹ ਵਧੀਆ ਚੀਜ਼ ਹੈਗੀ, ਜਿੱਦਾਂ ਹੁਣ ਮਿੰਤਰਾ ਤੋਂ ਜਿੱਦਾਂ ਮੈਂ। ਤੁਹਾਨੂੰ ਦੱਸ ਨਾ ਬੀਤੀ ਪ੍ਰੋਡਕਟ ਜ਼ਿਆਦਾ ਮੰਗਉਣੇ ਤੇ ਮੈਂ ਲਿਪਸਟਿਕ ਵਗੈਰਾ। ਜਾਂ ਹੋਰ ਜਿਵੇ ਪ੍ਰੋਡਕਟ ਹੈਗੇ ਨੇ ਸਾਰੇ, ਤੇ ਉਹ ਮੈਂ ਚੀਜ਼ਾਂ ਮੰਗਵਾਈਆਂ ਨਾ ਤੇ ਮੈਨੂੰ ਬਿਲਕੁਲ ਸੇਮ ਐਜਟ ਚੀਜ਼-ਚੀਜ਼ ਜੋ ਮੈਂ ਮੰਗੀ ਭਾਵੇੈਂ ਉਹ ਸ਼ੇੜ ਹੈ ਭਾਵੇਂ ਉਹ ਕੁਆਂਟਿਟੀ ਹੈ। ਤੇ ਸਾਰੇ ਚੀ ਚੀਜ਼ਾਂ ਮੈਨੂੰ ਸੇਮ ਚੀਜ਼ਾਂ ਮਿਲੀਆਂ ਬਹੁਤ ਵਧੀਆ ਸੀ। ਫਿਰ ਮੈਨੂੰ ਕਿਸੇ ਨੂੰ ਦਿੱਤਾ ਕਿ ਤੁਸੀਂ ਨਾ ਅਗਰ ਕੱਪੜਾ ਮੰਗਉਣਾ ਹੈ, ਤੇ ਮਿੰਤਰਾਂ ਤੋਂ ਮੰਗਵਾਓ ਉਹ ਬੜਾ ਵਧੀਆ ਐ।
ਹਾਂ ਮਿੰਤਰਾ ਦਾ ਵਧੀਆ, ਮੀਸ਼ੋ ਤੇ ਮੰਗਵਾਇਆ ਕਦੀ ਕਿ ਨਹੀਂ ਮੰਗਾਇਆ।
ਮ ਉਹੀ ਤੁਹਾਨੂੰ ਦੱਸ ਰਹੀ ਨਾ ਕਿ, ਮੈਂ ਮੀਸ਼ੋ ਤੋਂ ਹੀ ਮੰਗਾਇਆ। ਤੇ ਮੈਨੂੰ ਨਹੀਂ ਵਧੀਆ ਲੱਗਿਆ, ਅੱਛਾ ਨੀ ਲੱਗਿਆ ਮੈਨੂੰ ਫਿਰ ਮੈਂ ਫਿਰ ਉਸ ਤੋਂ ਬਾਅਦ ਮੈਂ ਕੱਪੜਾ ਕਦੀ ਨੇ ਮੰਗਵਾਇਆ ਔਨਲਾਈਨ। ਹਾਂ ਮੈਂ ਦੂਸਰੀ ਸ਼ੋਪਿੰਗ ਜ਼ਰੂਰ ਜਿਵੇਂ ਘਰ ਦੀ ਮੈਂ ਕੁਛ-ਕੁਛ ਅਸੈਸਰੀ ਹੁੰਦੀ ਹੈ। ਜਿਵੇਂ ਡੈਕੋਰੇਟਿ ਸ਼ੋਪੀਸ ਹੁੰਦੇ ਨੇ, ਉਹ ਜਿਵੇਂ ਮੈਂ ਮੰਗਵਾਏ ਮੀਸ਼ੋ ਮੰਗਵਾਏ ਫਲਿੱਪਕਾਰਟ ਤੇ ਉਹ ਮੈਨੂੰ ਬਹੁਤ ਵਧੀਆ ਮਿਲੇ ਬਹੁਤ
ਤੁਸੀਂ ਜੀ ਅਗਰ ਔਨਲਾਈਨ ਮੰਗਉਣਾ ਨਾ ਦੀਵਾਲੀ ਦੇ ਕੋਲ ਨਾ ਸੇਲ ਬਹੁਤ ਅੱਛੀ ਲਾਣੀ ਇਹਨਾਂ ਨੇ ਠੀਕ ਹੈ ਜੀ। ਉਹਦੇ ਜ ਘਰ ਦੀ ਕੋਈ ਚੀਜ਼ ਮੰਗਾਲੇ ਕੋਈ ਮਿਕਸੀ ਮੰਗਉਣੀ ਹੋਵੇ, ਕੋਈ ਪੱਖਾ ਮੰਗਾਣਾ ਹੋਵੇ, ਕੋਈ ਏਸੀ ਮੰਗਾਣਾ ਹੋਏ ਹੋਰ ਪ੍ਰੋਡਕਟ ਨਾ ਉੱਥੇ ਨੂੰ ਬਹੁਤ ਸਸਤੇ ਮਿਲ ਜਾਂਦੇ ਨੇ। ਹੁਣ ਪਿਛਲੀ ਦੀ ਗੱਲ ਇਹ ਪਿੱਛੇ ਨਾ ਮੈਂ ਪਹਿਲਾਂ ਮੰਗਾਈ ਸੀਗੀ ਫਰਿੱਜ ਸਾਡੀ ਨਾ ਛੋਟੀ ਸੀਗੀ। ਫਿਰ ਅਸੀਂ ਫੈਮਿਲੀ ਜਿੱਦੋਂ ਜਿਵੇਂ ਵੱਡੀ ਹੁੰਦੀ ਤਾਂ ਵੱਡੀ ਫਰੀਜ਼ ਦੀ ਜ਼ਰੂਰਤ ਹੁੰਦੀ ਬੰਦੇ ਨੂੰ। ਫਿਰ ਅਸੀਂ ਨਾ ਵੱਡੀ, ਅਸੀਂ ਡਬਲ ਡੋਰ ਵਾਲੀ ਫਰਿਜ ਮੰਗਾਈ।
ਠੀਕ ਏ ਜੀ।
ਹਾਂ ਅਸੀਂ ਡਬਲ ਡੋਰ ਲਈ ਫਰਿਜ ਮੰਗਈ ਫਿਰ ਉਹ ਸਾਨੂੰ ਸੀਗੀ ਛਿਆਹਠ ਹਜ਼ਾਰ ਰੁਪਏ ਦੀ। ਉਹ ਲੈਸ ਕਰਕੇ ਤੁਹਾਨੂੰ ਬਿਆਲੀ ਹਜ਼ਾਰ ਰੁਪਏ ਦੀ ਪਈ ਫਰਿਜ, ਉਹ ਹਾਂ। ਔਨਲਾਈਨ ਉਹ ਵੀ ਮਾਰਕੀਟ ਮੈਂ ਛਿਆਹਠ ਹਜ਼ਾਰ ਦੇ ਉਹ ਦੀਵਾਲੀ ਦੇ ਕੋਲ ਸੇਲ ਲਾਂਦੇ ਨੇ ਬਹੁਤ ਅੱਛੀ ਸੇਲ ਲਾਂਦੇ ਨੇ ਹਾਂ।
ਕਿਹੜਾ ਮਤਲਬ ਕਿ ਕਿਹੜੇ ਕਿਸ ਉਹਦੇ ਤੇ ਐਪ ਤੇ।
ਫਲਿਪ ਕਾਰਡ ਦੇ ਲੀਤੀ ਸੀ ਮੈਂ।
ਅੱਛਾ-ਅੱਛਾ ਫਲਿਪ ਕਾਰਡ ਤੋਂ ਲਈ ਠੀਕ ਏ ਤੇ ਐਮਾਜੋਨ ਤੋਂ, ਇਲੈਕਟ੍ਰੋਨਿਕ ਚੀਜ਼ਾਂ ਵਧੀਆ ਨੇ। ਵਧੀਆ ਹੁੰਦੀਆਂ ਨੇ ਔਨਲਾਈਨ ਮੰਗਵਾ ਕੇ?
ਮੈਂ ਤੇ ਤੁਸੀਂ ਮੰਨੋਗੇ, ਮੈਂ ਵਾਸ਼ਿੰਗ ਮਸ਼ੀਨ ਵੀ ਆਟੋਮੈਟਿਕ ਉੱਥੋਂ ਮੰਗਾਈ ਹੈ ਜੀ। ਫਰਿੱਜ ਵੀ ਉੱਥੋਂ ਮੰਗਵਾਈ ਹੈ, ਏ ਸੀ ਵੀ ਸਾਡਾ ਉੱਥੇ ਵੀ ਮੰਗਵਾਆ ਹਾਂ ਔਨਲਾਈਨ ਸ਼ੋਪਿੰਗ ਵਿੱਚ।
ਮਤਲਬ ਕਿ ਤੁਸੀਂ ਲ਼ੈ ਚੀਜ਼ਾਂ ਵੀ ਔਨਲਾਈਨ ਸ਼ੋਪਿੰਗ ਕਰਦੇ ਓ।
ਬਿਲਕੁਲ-ਬਿਲਕੁਲ ਹੁਣ ਪਿੱਛੇ ਆਪਣੀ ਵਾਈਫ ਨੂੰ ਫੋਨ ਲ ਕੇ ਦਿੱਤਾ ਸੀਗਾ ਉਹਨੂੰ ਆਈ ਫੋਨ ਉੱਥੋਂ ਹੀ ਲੈ ਕੇ ਦਿੱਤਾ। ਆਹ ਤੇ ਦੀਵਾਲੀ ਤੇ ਸੇਰ ਲੱਗੀ ਉਹ ਚੀਜ਼ ਦਾ ਫਾਇਦਾ ਵਾ ਮਾਰਕੀਟ ਨਾਲੋਂ ਚੀਜ਼ਾਂ ਸਸਤੀਆਂ ਮਿਲ ਜਾਂਦੀਆਂ ਨੇ।
ਠੀਕ ਹੈ ਜੀ, ਤੇ ਉਹਦੇ ਚ ਕੋਈ ਉਹ ਤੇ ਨੀ ਹੁੰਦਾ ਵੀ ਸਾਨੂੰ ਕੋਈ ਅਹ ਜਰਾ ਜਿਵੇ ਡਿਫੈਕਟਡ ਪੀਸ ਹੋਵੇ ਕੁਛ ਐਸਾ ਕੁਛ ਤੇ ਨਹੀਂ ਐ?
ਓਪਨ ਬੋਕਸ ਹੁੰਦਾ ਤਾਂ ਉਹਨੂੰ ਚੈੱਕ ਕਰਾ ਕੇ ਦੇ ਕੇ ਜਾਣਗੇ ਅਗਲੇ। ਜੇ ਡਫੈਕਟਡ ਤੁਹਾਡੇ ਨਾਲ ਦੀ ਨਾ ਵਾਪਸੀ ਲੈ ਜਾਣੀਗੇ ਕੋਈ ਚੱਕਰ ਹੀ ਨਹੀਂ ਹੈਗਾ ਹਾਂ।
ਕਈ ਜਿਵੇਂ ਐਪ ਵਾਲੇ ਆਉਂਦੇ ਨੇ ਨਾ ਸਾਡੇ ਤੇ ਉਹ ਕਹਿੰਦੇ ਨਹੀਂ ਜੀ ਹਮਾਰੇ ਸਾਹਮਣੇ ਤੁਸੀਂ ਸਾਡੇ ਸਾਹਮਣੇ ਨਾ ਖੋਲੋ ਇਹਨੂੰ ਓਪਨ ਕਰੋ, ਆਪੇ ਕਰਨਾ ਵੀਡੀਓ ਬਣਾ ਲੈਣਾ।
ਉਹ ਤੇ ਫੇਰ ਉਹ ਵੀ ਠੀਕ ਹੈ ਨਾ ਵੀਡੀਓ ਵੀ ਬਣਾ ਲਈ ਲਈ ਤੇ ਵੀਡੀਓ ਪਾ ਦਿਓ ਕੰਪਨੀ ਜਦੋਂ ਮੰਗੀ ਤੇ। ਹਾਂ, ਉਹ ਤਾਂ ਦੇਖੋ ਬੋਕਸ ਕਰਕੇ ਦੇ ਕੇ ਜਾਣਗੇ ਜਾਂਦੇ ਆਪਣੀ ਜ਼ਰੂਰਤ ਨੂੰ ਕਰਕੇ ਦੇ ਕੇ ਜਾਣਗੇ, ਹਾਂ।
ਅੱਛਾ ਜੀ ਅੱਛਾ-ਅੱਛਾ, ਮੈਂ ਕਦੀ ਔਨਲਾਈਨ ਤੇ ਅ ਮਤਲਬ ਕਿ ਇਲੈਕ੍ਰਿਕ ਚੀਜ਼ ਤੇ ਮੈਂ ਕਦੇ ਨੀ ਮੰਗਾਈ।
ਤੁਸੀਂ ਹੁਣ ਔਨਲਾਈਨ ਵਿੱਚ ਔਨਲਾਈਨ ਚ ਦੇਖੋ ਕਿੰਨੀਆਂ ਚੀਜ਼ਾਂ ਆ ਗਈਆਂ ਨੇ। ਅੱਜ ਕੱਲ ਤੁਸੀਂ ਘਰੇ ਬੈਠੇ-ਬੈਠੇ ਗਰੋਸਰੀ ਦਾ ਰਾਸ਼ਨ ਮੰਗਵਾਉਣਾ ਘਰੇ ਬੈਠੇ
ਹਾਂ ਉਹ ਤਾਂ ਹਾਂਜੀ-ਹਾਂਜੀ ਹਾਂਜੀ ਉਹ ਤਾਂ ਤੁਹਾਨੂੰ ਪਤਾ ਉਥੇ ਬਲਿੰਨਕਿਟ ਦਸ ਮਿੰਟ ਪੂਰੇ ਦਸ ਮਿੰਟ ਦੇ ਅੰਦਰ-ਅੰਦਰ ਉਹ ਸਾਨੂੰ ਸਮਾਨ ਦੇ ਕੇ ਜਾਂਦਾ।
ਉਹ ਬਲਿੰਕੇਟ ਵਾਲ ਵਾ ਤੁਸੀਂ ਕੁਛ ਵੀ ਮੈਂ ਕਿਹਾ ਘਰ ਦਾ ਰਾਸ਼ਨ ਦਾ ਸਮਾਨ ਪਾਓ। ਉਹ ਤੇਲ ਮੰਗਾਣਾ ਤੇਲ ਭਾਵੇਂ ਇੱਕ ਆਟਮ ਵੀ ਮੰਗਵਾਓਗੇ ਇੱਕ ਆਟਮ ਵੀ ਤੁਹਾਨੂੰ ਦੇਖ ਕੇ ਜਾਏਗਾ ਉਹ ਮਨਾ ਨਹੀਂ ਕਰਨਗੇ।
ਬਿਲਕੁਲ ਸਹੀ ਬਿਲਕੁਲ ਸਹੀ ਹੁਣ ਮੇਰੇ ਘਰ ਨਾ, ਪਰ ਦੋ ਦਿਨ ਦੇ ਗੈਸਟ ਆਏ ਹੋਏ ਸੀਗੇ। ਤੇ ਉਹ ਜਿਵੇਂ ਹੁਣ ਗੈਸਟ ਆਉਂਦੇ ਨੇ ਤੇ ਉਹ ਫੇਰ ਤੁਹਾਨੂੰ ਪਤਾ ਫਿਰ ਟਾਈਮ ਸਪੈਂਡ ਜ਼ਿਆਦਾ ਕਰਨਾ ਪੈਂਦਾ ਉਹਨਾਂ ਨਾਲ। ਤੇ ਰਾਤ ਦਾ ਨਾ ਬੜਾ ਲੇਟ ਹੋ ਗਏ ਸੀ ਅਸੀ, ਤੇ ਉਹਨਾਂ ਨੂੰ ਨਾ ਕਰੇਵਿੰਗ ਹੋ ਰਹੀ ਸੀ। ਕੋਕ ਦੀ, ਤੇ ਜੀ ਕਹਿੰਦੇ ਨਾਲ ਕੁਛ ਸਨੈਕਸ ਦੀ ਤੇ ਮੈਂ ਨਾਮ ਤੁਸੀਂ ਮੰਨੋਗੇ ਨੀ ਦਸ ਮਿੰਟੇ ਚ ਮੈਂ ਬਲਿੰਕਇਟ ਨੂੰ ਕਾਲ ਕੀਤੀ ਆ ਤੇ ਉਹਨੇ ਪੂਰੇ ਪੰਦਰਾਂ ਮਿੰਟ ਦੇ ਅੰਦਰ-ਅੰਦਰ ਮੈਨੂੰ ਸਾਰਾ ਸਮਾਨ ਭੇਜਤਾ।
ਉਹੀ ਹੈ ਨਾ ਜੀ ਉਹ ਚੀਜ਼ ਦਾ ਵਧੀਆ ਵਾ ਔਨਲਾਈਨ ਐਪ ਦਾ ਸੁਵਿਧਾ ਬਹੁਤ ਹੈਗੀ ਹੈ ਜੀ।
ਬਹੁਤ ਵਧੀਆ ਹਾਂਜੀ ਹਾਂਜੀ ਹਾਂਜੀ।
ਜੇ ਬੰਦਾ ਚੱਜ ਨਾ ਵਰਤੇ ਨਾ ਚੀਜ਼ ਮਾੜੀ ਨੀ ਹੈਗੀ, ਕਈ ਬੰਦੇ ਇਹਦਾ ਗਲਤ ਮਿਸ ਯੂਜ ਕਰਦੇ ਨੇ ਕਈ ਵਿਚਾਰੇ ਕੀ ਕਰਦੇ ਨੇ ਜਮੈਟੋ ਵਾਲੇ ਨੂੰ ਮੰਗਵਾ ਲਿਆ ਜੀ। ਇੱਕ ਮੇਰੀ ਗੱਲ ਸੁਣੋ, ਕੁਛ ਖਾਣ ਸ ਮੰਗਵਾ ਲੈਂਦੇ ਨੇ ਪੀਜ਼ਾ ਮੰਗਵਾ ਲਿਆ, ਉਹ ਮੁੜ ਕੇ ਖਾ ਕੇ ਨਾ ਪੀਜ਼ਾ ਕਹਿੰਦੇ ਪੀਜ਼ਾ ਖਰਾਬ ਹੈਗਾ ਜੀ ਸਾਡੇ ਪੈਸੇ ਰਿਫੰਡ ਕਰੋ। ਉਹ ਵਿਚਾਰੇ ਕੰਪਨੀ ਵਾਲੇ ਵਾਪਸੀ ਵੀ ਕਰਦੇ ਨੇ। ਹੁਣ ਜੀ ਕਿ ਮੁੰਡਾ ਅਗਰ ਕਿ ਅਗਰ ਕੇਕ ਲੈ ਕੇ ਗਿਆ ਨਾ ਕਿਸੇ ਦਾ ਬਰਡੇ ਤੇ ਕੇਕ ਜਾਣ ਕੇ ਥੋੜ੍ਹਾ ਜਿਹਾ ਖ਼ਰਾਬ ਕਰ ਦਿੰਦੇ ਨੇ ਉਹਨਾਂ ਨੂੰ ਪਤਾ ਸਾਡੇ ਕੇਕ ਦੇ ਪੈਸੇ ਪੂਰੇ ਹੋ ਜਾਣਗੇ। ਠੀਕ ਹੈ ਜੀ ਕੰਪਲੇਂਟ ਪਾ ਦਿੰਦੇ ਨੇ। ਉਹ ਜੀ ਕੇਕ ਦੇ ਪੈਸੇ ਉਹਨੂੰ ਵਾਪਸ ਹੀ ਕਰਨੇ ਇਹ ਚੀਜ਼ਾਂ ਫੇਰ ਗਲਤ ਹੈਗੀਆਂ ਨੇ। ਚੱਜ ਨਾਲ ਯੂਜ ਕਰ ਹਾਂ ਚੱਜ ਨਾਲ ਯੂਜ ਕਰੋ ਵੀ ਚੀਜ ਮਾੜੀ ਨੀ ਹੈਗੀ।
ਫੇਰ ਦੇਖੋ ਨਾ ਫਿਰ ਐਵੇਂ ਟਰਸਟ ਵੀ ਨੀ ਰਹਿੰਦਾ ਨਾ ਫਿਰ ਨਾ ਕਸਟਮਰ ਨੂੰ ਉਹਦੇ ਤੇ ਰਹਿੰਦਾ ਤੇ ਨਾ ਹੀ ਉਹ ਸ਼ੋਕ
ਫਿਰ ਇਹ ਚ ਇਹ ਚੀਜ਼ ਇਹ ਚੀਜ਼ ਗ਼ਲਤ ਹੈਗੀ ਇਹ ਚੀਜ਼ ਹੋਣੀ ਨੀ ਚਾਹੀਦੀ ਜੀ ਇਹ ਚੀਜ਼ਾਂਜੇ ਤੁਹਾਡੇ ਤੇ ਉਦੀ ਗੱਲ ਕਿਸੇ ਨਾਲ ਵੀ ਹੋ ਸਕਦੀ ਆ ਨੀ।
ਹਾਂ, ਬਿਲਕੁਲ ਸਹੀ ਜੀ ਬਿਲਕੁਲ ਜਿਵੇਂ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਸਾਡੀ ਗੱਲ ਹੋਈ ਸੀ ਤੇ ਮੈਂ ਤੁਹਾਨੂੰ ਦੱਸਿਆ ਸੀ। ਤੇ ਮੇਰਾ ਖੁਦ ਦਾ ਬ੍ਰਦਰ ਨਾ ਉਹ ਕਰਦਾ ਆਨਲਾਈਨ ਉਹ ਕਰਦਾ। ਕੱਪੜੇ ਵੇਚਦਾ ਤੇਹ ਅੰਮ੍ਰਿਤਸਰ ਸ਼ਹਿਰ ਚ ਤੇ ਹੁਣ ਉਹ ਕੀ ਕਹਿੰਦੇ ਨੇ ਓਨਲਾਈਨ ਜ ਕੱਪੜੇ ਪਾਉਂਦਾ ਉਹਨੇ ਔਨਲਾਈਨ ਔਡਰ ਵੀ ਦਿੱਤੇ ਤੇ ਉਹਨਾਂ ਨੇ ਕਿਹਾ ਸੀ ਤੁਹਾਨੂੰ ਕੈਸ਼ ਐਡ ਡਿਲੀਵਰੀ ਦਵਾਂਗੇ ਅਸੀਂ ਤੁਹਾਨੂੰ ਪੇਮੈਂਟ ਪਹਿਲਾਂ ਨਹੀਂ ਦਾਂਗੇ। ਤੇ ਮੇਰਾ ਬ੍ਰਦਰ ਵੀ ਹਾਂਜੀ ਤੇ ਉਹਨੇ ਮੇਰਾ ਬ੍ਰਦਰ ਨੇ ਵੀ ਹਾਂ ਕਰਤੀ ਜੀ ਓ ਜੀ ਠੀਕ ਹੈ ਜੀ
ਜੀ
ਹੁਣ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਣ ਲਈ ਚਾਰ ਪੰਜ ਘੰਟੇ ਤੁਹਾਨੂੰ ਪਤਾ ਲੱਗਦਾ ਹੀ ਹੈ।
ਬਿਲਕੁਲ- ਬਿਲਕੁਲ।
ਤੇ ਉਹ ਜਦ ਚੀਜ਼ ਉੱਥੇ ਪਹੁੰਚੀ ਪ੍ਰੋਡਕਟ ਉੱਥੇ ਸੂਟ ਵਗੈਰਾ ਉੱਥੇ ਕੱਪੜਾ ਵਗੈਰਾ ਪਹੁੰਚਿਆ। ਤੇ ਉਹਨਾਂ ਨੇ ਚੀਜ ਲੈਣ ਤੋਂ ਸਾਨੂੰ ਮਨਾ ਕਰ ਦਿੱਤਾ ਹੁਣ ਦੇਖੋ ਹੁਣ ਕੁਰੀਅਰ ਦੇ ਪੈਸੇ ਤੇ ਸਾਡੇ ਲੱਗੇ ਹੀ
ਬਿਲਕੁਲ - ਬਿਲਕਲ।
ਹਾਂ। ਖੱਜਲ ਵੱਖਰਾ ਹੋ ਜਾਂਦਾ।
ਇਹ ਇਸੇ ਕਰਕੇ ਨਾ ਦੇਖੋ ਜੀ ਔਨਲਾਈਨ ਔਨਲਾਈਨ ਚੀਜ਼ ਮਾੜੀ ਨੀ ਹੈਗੀ ਔਨਲਾਈਨ ਚੀਜ਼ ਚੰਗੀ ਹੈਗੀ ਜਿਸ ਸਹੀ ਤਰੀਕੇ ਨਾਲ ਯੂਜ਼ ਕਰੋ ਪਰ ਕਈ ਬੰਦੇ ਨੇ ਵਿੱਚ ਖਰਾਬ ਬਹੁਤ ਕਰਦੇ ਜੀ।
ਹਾਂ। ਜਿਵੇਂ ਹੁਣ ਤੁਸੀਂ ਮੈਨੂੰ ਦੱਸਿਆ ਕਿ ਮਿਸਯੂਜ ਬਹੁਤ ਜ਼ਿਆਦਾ ਹੋ ਰਿਹਾ ਬੰਦਿਆਂ ਨੇ ਬੜੇ ਕਰਦੇ ਨੇ ਕਿ ਨ ਅ ਆਈ ਚੀਜ਼ ਨੂੰ ਵੀ ਮਨਾ ਕਰ ਦਿੰਦੇ ਨੇ ਸਹੀ ਚੀਜ਼ ਨੂੰ ਵੀ ਕਹਿੰਦੇ ਨਹੀਂ। ਇਹ ਜੀ ਖ਼ਰਾਬ ਹੈ ਜੀ ਸਾਡੀ ਉਹ
ਵਿਚਾਰਿਆਂ ਦੇ ਤੁਸੀਂ ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ ਕਹਿ ਰਹੇ ਹੋ ਤੁਹਾਨੂੰ ਕੋਕ ਦੀ ਰਾਤੀ ਲੋੜ ਸੀਗੀ। ਤੁਹਾਨੂੰ ਜਾਣਾ ਨੀ ਪਿਆ ਤੁਸੀਂ ਪਹਿਲਾਂ ਜਾਓਗੇ ਆਪਣਾ ਤੇਲ ਬਾਲ ਕੇ ਜਾਓਗੇ ਆਪਣੇ ਰਿਸ਼ਤੇ ਤੇ ਤੁਹਾਨੂੰ ਛੱਡ ਕੇ ਜਾਓਗੇ ਅਗਲੇ ਤੇ ਮੇਰੀ ਗੱਲ ਸੁਣੋ ਤੇ ਫੇਰ ਅਗਲਿਆਂ ਨੂੰ ਨਾਲ ਪਤਾ ਵੀ ਲੱਗਣਾ ਕਿ ਨਹੀਂ
ਹਾਂ- ਹਾਂ- ਹਾਂ। ਚਲੋ ਹਾਂ ਓਕੇ ਵੀਰ ਜੀ ਮੈਂ ਨਾ ਥੋੜੀ ਦੇਰ ਤੱਕ ਕਰ ਲਾਂਗੀ ਵੀ
ਠੀਕ ਹੈ ਜੀ, ਓਕੇ ਸਤਿ ਸ਼੍ਰੀ ਅਕਾਲ
ਜੀ ਸਤਿ ਸ਼੍ਰੀ ਅਕਾਲ। ਹਾਂ।
ਹੈਲੋ।